ਓਹ, ਕੀ?
ਸਤਿ ਸ੍ਰੀ ਅਕਾਲ ਜੀ।
ਹਾਂਜੀ, ਸਤਿ ਸ੍ਰੀ ਅਕਾਲ। ਹੋਰ ਠੀਕ ਓ?
ਹਾਂਜੀ ਠੀਕਾ ਸੀ ਤੁਸੀਂ ਦੱਸੋ ਕਿਵੇਂ ਠੀਕ ਓ?
ਹਾਂਜੀ ਵਧੀਆ ਹੋਰ ਕੀ
ਬਸ ਬੈਠੇ ਰੇ ਸੀ ਤੇ ਤੁਹਾਡਾ ਕੋਲ ਆਇਆ ਤੇ ਮੈਂ ਕਾ ਪ ਤੈਨੂੰ ਅੱਜ ਯਾਦ ਆਇਆ।
ਹਾਂਜੀ ਅਰੇ ਬਸ ਮੈਂ ਬਿਜੀ ਸੀ ਪਹਿਲੇ ਹਾਂਜੀ।
ਅੱਛਾ।
ਓ ਈ ਅਸੀ ਐਕਚੁਲੀ ਨਾ ਮੰਮਾ ਨੇ ਓ ਖੋਲਿਆ ਪੂਰਾ ਹਾਂਜੀ, ਕੀ ਕਹਿੰਦੇ ਨੇ, ਸੂਟ ਦੀ ਸ਼ੋਪ ਖੋਲੀ ਐ
ਅੱਛਾ ਜੀ! ਵਧਾਈਆਂ ਜੀ, ਤੁਹਾਨੂੰ ਤੇ ਬਹੁਤ ਸਾਰੀਆਂ ਫਿਰ।
ਤੇ ਬਸ, ਓਹਦੀ ਤਿਆਰੀ ਤੇ ਈ ਲੱਗੇਦੇ ਸੀ। ਸਾਰਾ, ਓ ਤਰ੍ਹਾਂ, ਹਾਂਜੀ। ਹੁਣ ਵੀ ਪਰਸੋਂ ਦਾ ਮਹੂਰਤ ਏ ਮੈਂ ਕਿਆ ਤੁਹਾਨੂੰ ਕੋਲ ਕਰਾਂ ਹਾਂਜੀ।
ਤੇ ਕੀ ਸੂਟ ਵਗੈਰਾ ਈ ਰੱਖੇ
ਹਾਂਜੀ ਸੂਟ ਨੇ ਦੇਖੋ ਨਾਲ ਅਸੀਂ ਲਾਈਨਿੰਗ ਵੀ ਰੱਖੀਏ ਸੂਟਾਂ ਦੇ ਨਾਲ। ਨਾਲ ਸਿੰਪਲ ਪਲੇਨ ਦੁਪੱਟੇ ਵੀ ਰੱਖੇ ਨੇ ਜਿੱਦਾਂ ਵਾਈਟ। ਡਾਈ ਕਰਾ ਲੋ ਤੁਸੀਂ ਓਦਾਂ ਪ੍ਰਿੰਟਿਡ ਵੀ ਨੇ ਓਦੇ ਵਿੱਚ ਈ।
ਹੂੰ ਚਲੋ ਏ ਤਾਂ ਬੋਤ ਅੱਛਾ ਹੋ ਗਿਆ ਵੇ ਹਾਂ।
ਦੇਖੋ ਹੁਣ ਸੂਟ ਅਸੀਂ ਰੱਖਦੇ ਆਂ ਜਿੱਦਾਂ ਕਈ ਨਾਲ ਲਾਈਨਿੰਗ ਤੇ ਹੁੰਦੀ ਨੀ ਵੈਸੇ ਤੇ ਓਲਮੋਸਟ ਕਿਸੇ ਸੂਟ ਨਾਲ ਹਨਾ। ਫੇਰ ਅਸੀਂ ਕਿਆ ਚਲੋ ਲਾਈਨਿੰਗ ਵੀ ਰੱਖ ਲੈਂਨੇ ਆਂ ਕਿੱਥੇ ਹੋਰ ਜਾਣ ਦੀ ਲੋੜ ਵੀ ਨੀ ਪਏਗੀ ਕਿਸੇ ਨੂੰ।
ਜਾਣ ਦੀ ਲੋੜ ਹਾਂ ਐ ਤਾਂ ਬੜਾ ਵਧੀਆ ਕੀਤਾ ਤੁਸੀਂ ਪਤਾ ਕੀ ਹੁੰਦੈ। ਕਈ ਵਾਰ ਆਪਾਂ ਸੂਟ ਤੇ ਲੈ ਆਨੇ ਆਂ ਹਨਾ ਲਾਈਨਿੰਗ ਲਿਆਣ ਵਾਸਤੇ ਫੇਰ ਸਾਨੂੰ ਜਾਣਾ ਪੈਂਦੈ ਫੇਰ। ਬਈ ਦੇਖੋ ਦੋ-ਦੋ ਚੱਕਰ ਲੱਗ ਜਾਂਦੇ ਨੇ ਸਾਡੇ।
ਬਿਲਕੁੱਲ ਸਈ ਗੱਲ ਐ ਦੇਖੋ ਨਾਲ ਕਈ ਵਾਰ ਬੰਦਾ ਭੁੱਲ ਜਾਂਦੈ ਲਾਈਨਿੰਗ ਵੀ ਲੈਣੀ ਉ ਉਸ ਟਾਈਮ ਨਈ ਯਾਦ ਰੈਂਦਾ ਮਾਰਕੀਟ ਚ ਜਾ ਕੇ ਵੀ। ਓ ਫਿਰ ਜਦੋਂ ਟਾਈਮ ਆਂਦੈ ਜਾਣ ਦਾ ਮਾਰਕੀਟ ਤੇ ਬੜੀ ਦੇਰ ਹੋ ਜਾ ਜਾਂਦੀ ਹਨਾ ਐਵੇਂ ਸੂਟ ਪਏ ਰੈਂਦੇ ਨੇ ਸਿਪਦੇ ਵੀ ਨੀ ਫੇਰ।
ਸੂਟ ਪਏ ਰੈਂਦੇ ਨਾ ਨਈ ਤੁਸੀਂ ਐ ਤਾਂ ਬੜਾ ਅੱਛਾ ਕੰਮ ਕੀਤੈ। ਜੇੜੀ ਲਾਈਨਿੰਗ ਨਾਲ ਈ ਰੱਖ ਲਈ ਐ
ਓਹੀ ਨਾ ਦੇਖੋ ਐਦੇ ਨਾਲ ਕਿੰਨੇ ਫਾਇਦੇ ਨੇ ਹੁਣ ਹਨਾ। ਨਾਲ ਦੁਪੱਟੇ ਵੀ ਤਾਂ ਈ ਰੱਖ ਲੇ ਸੀ।
ਹਾਂ ਮੈਂ ਵੀ ਨਾ ਹੂੰ ਪਿਛਲੇ ਮੀਨੇ ਗਈ ਸੀ ਨਾ ਮਾਰਕੀਟ ਤੇ ਮੈਂ ਸੂਟ ਲੈ ਕੇ ਆਈ ਸੀ ਤੇ ਗ਼ਲਤੀ ਨਾਲ ਨਾ ਮੇਰੇ ਕੋਲ ਸਾਰੇ ਸੂਟ ਇਨਰ ਵਾਲੇ ਈ ਆ ਗਏ ਨੇ ਬਈ ਸਭ ਨੂੰ ਇਨਰ ਲਗਾਣਾ ਜਰੂਰੀ ਹੋ ਗਿਐ।
ਓਹੀ ਨਾ ਦੇਖੋ ਔਰ
ਫੈਬਰਿਕ ਏਹਿਓ ਜਾ ਨਾ ਤੇ ਹੁਣ ਮੈਂ ਓ ਸੂ ਟ ਇਨਰ ਦੇ ਚੱਕਰ ਵਿੱਚ ਮੇਰੇ ਸੂਟ ਐਵੇਂ ਈ ਪਏ ਦੇ ਜੇ ਤੁਸੀਂ ਮੰਨੋ ਤੇ ਹੁਣ ਮਾਰਕੀਟ ਜਾਵਾ ਇਨਰ ਲੈ ਕੇ ਆਵਾ ਮੈਚ ਕਰਕੇ ਨਾਲ ਫੇਰ ਉਹਨੂੰ ਸੀਣ ਵਾਸਤੇ ਦਿਆ ਹਨਾ
ਬਿਲਕੁਲ ਉਹੀ ਨਾ ਫੇਰ ਐਵੇ ਟਾਈਮ ਲਗ ਜਾਦਾ ਦੇਖੋ ਹੁਣ ਤੁਸੀ ਮਾਰਕੀਟ ਵਾਲੇ ਜਾਓਗੇ ਲੈ ਕੇ ਓਗੇ ਲਾਈਨਿਗ ਫੇਰ ਤੁਸੀ ਟੇਲਰ ਨੂੰ ਦਿਓਗੇ ਫੇਰ ਉਹ ਕਿਨਾ ਟਾਈਮ ਲਗਾਉਦੇ ਨੇ
ਹਮ ਬਿਲਕੁਲ ਸਹੀ ਹੈ। ਤੇ ਤੁਸੀ ਕੱਪੜੇ ਸਾਰੇ ਹੀ ਰਖੇ ਨੇ ਫੈਬਰਿਕ ਮਤਲਬ ਕਿ ਕੋਟਨ ਹੀ ਹੈ। ਜਾਂ ਮੋਸਟਲੀ ਜਾਂ ਹੁਣ ਜਿਸ ਤਰਾ ਅਜ ਕਲ ਮਸਲੀਨ ਚਲਦੀ ਪਈ ਏ
ਹਾਂਜੀ ਦੇਖੋ ਅਸੀ ਸੀਜ਼ਨ ਵਾਈਜ਼ ਰਖੇ ਨੇ ਜਿਦਾਂ ਹੁਣ ਇਸ ਟਾਈਮ ਜੋ ਸੀਜਨ ਚਲ ਰਿਹਾ ਹੈ। ਗਰਮੀਆਂ 'ਚ ਮਸਲੀਨ ਵੀ ਪੈ ਜਾਦਾ ਇਕਦਮ ਠੰਡਾ ਹੁਦਾ ਵਧੀਆ ਕੱਪੜਾ ਮਸਲੀਮ ਦਾ ਔਰ ਰੇਓਨ ਹੋ ਗਈ ਕੋਟਨ ਹੋ ਗਈ ਹਾਲੇ ਤੇ ਫਿਲਹਾਲ ਜ਼ਿਆਦਾ ਇਹ ਨੇ ਉਦਾ ਸਾਡੇ ਕੋਲ ਸਟੋਕ ਉਹ ਵੀ ਹੈ। ਪਾਰਟੀ ਵੇਅਰ ਸੂਟਾਂ ਦਾ ਵੀ।
ਅਛਾ- ਅਛਾ, ਚਲੋ ਅਛੀ ਗਲ ਹੈ। ਔਰ ਮੈਨੂੰ ਤੇ, ਹਾਂ ਮੈਨੂੰ ਤਾਂ ਸੂਟ। ਲੈਣੇ ਵੀ ਸੀ। ਤੁਸੀ ਅਛਾ ਕਰਤਾ, ਮੈਨੂੰ ਦਸ ਦਿਤਾ। ਤੇ ਮੈਂ, ਜਰੂਰ ਆਵਾਂਗੀ। ਹਾਂ। ਤੇ ਮੈਨੂੰ ਰੇਟ, ਜਰੂਰ ਦਸੋ ਤੁਸੀ। ਬਈ ਕਿਨੀ ਰੇਟ ਤੱਕ। ਤੁਹਾਡੇ ਕੋਲ ਸੂਟ ਹੈਗੇ ਨੇ
ਸਟਾਰਟਿੰਗ ਦੇਖੋ ਸੂਟ ਦੀ ਹ ਜਿਹੜੇ ਅ ਬਿਨਾ ਅਵਲੇ ਨੇ ਲਾਈਨਿੰਗ ਤੋਂ, ਕੋਟਨ ਦੇ ਸਿੰਪਲ ਸੂਟ ਨੇ। ਹਾਂਜੀ, ਬਿਨਾਂ ਦੁਪੱਟੇ। ਤੇ, ਤੋਂ ਉਹ ਤੇ ਨਾ, ਪੰਜ ਸੌ ਰੁਪਏ ਦੇ। ਬਿਨਾ ਦੁਪੱਟੇ। ਤੇ ਜਿਹੜੇ ਦੁਪੱਟੇ, ਨਾਲ ਨੇ ਉਹ, ਸੱਤ ਸੋ ਤੋ ਸਟਾਰਟ ਨੇ। ਪ੍ਰਿੰਟਿਡ ਸੂਟ ਨੇ। ਤੁਹਾਨੂੰ ਨਾਲ ਬੋਟਾਮ ਮਿਲੇਗੀ ਵਧੀਆ। ਜਿਦਾਂ ਅਜ ਕਲ, ਫਰਸ਼ੀ ਸੂਟ ਚਲ ਰਹੇ ਨੇ। ਉਹਦੇ ਚ ਹੁਦੇ ਨਾ, ਉਪਰ ਪ੍ਰਿੰਟਿਡ ਹੁਦੇ ਨੇ, ਪੂਰੇ। ਫੁੱਲ ਪ੍ਰਿੰਟ ਸੂਟ, ਆਉਦੇ ਨੇ। ਕੁੜਤਾ ਔਰ ਨੀਚੇ, ਹਲਕੇ- ਹਲਕੀ ਪ੍ਰਿੰਟ ਦੀ ਬੋਰਡਰ। ਬੋਟਮ ਆਉਦੀ ਏ। ਉਹ ਸਭ, ਵਰਾਇਟੀ, ਸਾਡੇ ਕੋਲ ਆ, ਹਾਂਜੀ। ਹਾਂਜੀ, ਬਿਲਕੁਲ। ਕਢਾਈ ਵਾਲੇ, ਸੂਟ ਨੇ ਜਿੱਦਾਂ ਕੋਟਨ ਦੇ ਉਤੇ, ਨਾ ਉਹ ਹੁਦੀ, ਕਚੇ ਟਾਂਕੇ ਦੀ ਕਢਾਈ।
ਹਾਂ, ਹਾਂਜੀ- ਹਾਂਜੀ। ਚਲੋ ਏ ਤਾਂ, ਬੜੀ ਅਛੀ ਗਲ ਹੈਗੀ ਹੈ। ਸਾਨੂੰ ਹੁਣ ਜਿਆਦਾ ਨਾ। ਪਰੇਸ਼ਾਨ ਨੀ, ਹੋਣਾ ਪਏਗਾ। ਹਨਾ, ਕਹਿ ਲਓ ਜਿਸ ਤਰਾਂ। ਆਪਾ ਸੁਣਾਵਾਂਗੇ ਵੀ ਤੁਹਾਡੇ ਕੋਲ। ਸੂਟ ਤੇ ਅਸੀ ਲਵਾਗੇ ਹੀ।
ਬਿਲਕੁਲ ਸਹੀ ਗਲ ਐ। ਬਿਲਕੁਲ- ਬਿਲਕੁਲ ਦੇਖੋ ਸਾਡੇ, ਘਰ ਦੇ ਨਾਲ ਹੀ ਸ਼ੋਪ। ਤੇ ਨਾਲ। ਹਾਂਜੀ, ਤੁਸੀ ਆਓ। ਚਾਹ- ਪਾਣੀ, ਰੋਟੀ ਖਾ ਕੇ ਜਾਓ। ਕੋਈ ਐਸੀ ਗਲ ਨਹੀ ਹੈ।
ਹਰੇ, ਹਰੇ, ਅਰੇ। ਤੁਸੀ ਕਹਿ ਤਾ ਜੀ, ਇਨਾ ਹੀ। ਬੜਾ ਹੋ ਗਿਆ। ਹਾਂ, ਕੋਈ ਨੀ। ਅਸੀ ਜਦੋ ਵੀ ਆਵਾਗੇ। ਤੇ ਸੂਟ ਜਰੂਰ ਲੈਣੇ ਨਾ।
ਹਾਂਜੀ, ਬਿਲਕੁਲ ਜੀ, ਹਾਂਜੀ। ਅਸੀ ਵੈਸੇ, ਰੈਡੀਮੇਡ ਵੀ ਰਖੇ। ਰਖੇ ਦੇ ਨੇ ਥੋੜੇ ਜਿਹੇ। ਕੋਟ ਸੈਟ ਹੀ ਨੇ, ਰੈਡੀੇਡ ਚ ਸਾਡੇ ਕੋਲ ਹਲੇ, ਵਰਾਇਟੀ ਨਾ-
ਅਛਾ- ਅਛਾ, ਰੇਡੀਮੇਡ ਤਾਂ ਦੇਖੋ, ਅਸੀ ਘੱਟ ਹੀ ਪਾਉਦੇ ਹਾਂ।
ਉਹੀ ਨਾ, ਅਸੀ ਕੋਲਜ ਚ, ਜਿਦਾਂ ਕੁੜੀਆਂ ਪਾਉਂਦੀਆਂ ਨੇ। ਕੋਟਸੈਟ ਹੋ ਗਏ। ਨੀ ਔਵੇਂ ਲੇਡੀਜ਼, ਆਫਿਸ ਵਗੈਰਾ, ਪਾ ਕੇ ਜਾਦੀਆਂ ਨੇ। ਉਹਦੇ ਵਾਸਤੇ ਵੀ ਸਹੀ ਨੇ।
ਅਛਾ, ਕੋਟ ਸੈਟ ਦਾ ਰੇਟ ਵੀ।
ਜੀ ਉਹ ਵੀ, ਇਕਦਮ ਜੈਨਵਨ ਨੇ। ਦੇਖੋ ਫੋਰ ਹੰਡਰਡ, ਤੋਂ ਸਟਾਰਟ ਨੇ ਜੈਨਵਨ ਨੇ। ਬਿਲਕੁਲ, ਮਤਲਬ ਜਿਹੜੇ ਫੋਰ ਹੰਡਰਡ ਦੇ ਨੇ। ਉਹਲੇ। ਉਹ ਦੇਖੋ, ਅਸੀ ਨਾ। ਇਕਦਮ ਉਹ ਨੇ, ਜਿਦਾਂ ਘਰ ਪਾਉਣ ਵਾਲੇ ਨੇ। ਹੈਗੇ ਤੇ ਅਛੇ ਨੇ।
ਸਮਝ ਗਣੀ, ਮੈਂ ਤੁਹਾਡੀ ਗਲ, ਕੋਰਟਨ ਵਿਚ ਹੀ ਆਉਣਾ ਹੈ ਨਾ। ਹਾਂ- ਹਾਂ, ਸਮਝ ਗਈ ਮੈ। ਤੁਹਾਡੀ ਗੱਲ। ਹੂੰ-ਹੂੰ, ਫੇਰ ਵੀ ਠੀਕ ਨੇ। ਬਹੁਤ ਸਹੀ ਰੇਟ ਨੇ।
ਹਾਲੇ ਦੇਖੋ ਨਾ, ਸਟਾਰਟਿੰਗ ਚ ਅਸੀਂ ਕਿਹਾ, ਐਵੇਂ ਰੇਟ ਜ਼ਿਆਦਾ ਨਹੀਂ ਰੱਖਦੇ। ਕਿ ਤੁਹਾਨੂੰ ਪਤਾ, ਸਾਰੇ ਕਹਿੰਦੇ ਨੇ ਵੀ ਬਜਟ ਹੋਣ ਹਾਂਜੀ, ਹਾਂਜੀ- ਹਾਂਜੀ। ਨਾਲ ਸਾਰੇ, ਇਹੀਓ ਪ੍ਰੈਫਰ ਕਰਦੇ ਨੇ ਕਿ। ਬਜਟ ਵਿਚ ਹੋਣ ਸਾਡੇ, ਹਨਾ।
ਹਾਂ- ਹਾਂ, ਕਿਉਂਕਿ ਦੇਖੋ। ਅੱਜ ਕੱਲ ਤੇ, ਪਹਿਲੇ ਟਾਈਮ ਸੀ। ਚਲੋ ਦੋ ਸੂਟ ਹੋ ਗਏ, ਬੜੀ ਗੱਲ ਹੈ। ਪੰਜ ਜਾਂ ਛੇ ਸੂਟ ਹੋ ਗਏ, ਹਨਾ। ਤੇ ਆਪਾਂ, ਉਹ ਬਦਲ- ਬਦਲ ਕੇ ਪਾ ਲੈਂਦੇ ਸੀ। ਅੱਜ ਕਲ ਤਾਂ, ਉਹ ਟਾਈਮ ਆ ਗਿਆ ਸੀ। ਆਪ, ਆਪਾਂ ਸੋਚਦੇ ਹਾਂ। ਵੀ ਜਦੋਂ ਵੀ, ਕਿੱਥਤੇ ਜਾਣਾ ਨਾ। ਆਪਾਂ ਨੂੰ, ਨਵਾਂ ਹੀ ਸੂਟ ਚਾਹੀਦਾ।
ਬਿਲਕੁਲ, ਸਹੀ ਗੱਲ ਹੈ। ਦੇਖੋ, ਹਰ ਕਿਸੇ ਨੂੰ ਸ਼ੌਕ ਹੁੰਦਾ। ਸਿਰਫ, ਤੁਹਾਨੂੰ ਜਾਂ ਸਾਨੂੰ ਨੀ ਹੈ ਹਰ ਕਿਸੇ ਨੂੰ ਸ਼ੌਂਕ ਹੁੰਦਾ ਕਿ ਅਸੀਂ ਨਵੇਂ ਕੱਪੜੇ ਪਾਈਏ। ਵੀ ਕਿੱਥੇ ਜਾਣਾ ਇੱਕ ਦਮ ਨਵਾਂ ਸੂਟ ਪਾ ਕੇ ਜਾਈਏ।
ਹਾਂ ਸਹੀ ਗੱਲ ਹੈਗੀ ਏ। ਉਹ ਫੇਰ ਅਗਰ ਜੇ ਆਪਣੇ ਬਜਟ ਵਿੱਚ ਮਿਲ ਜਾਣ ਤੇ ਉਹਦੀ ਗੱਲ ਹੀ ਅਲੱਗ
ਬਿਲਕੁਲ ਸਹੀ ਗੱਲ ਹੈ ਦੇਖੋ ਅਸੀਂ ਹੁਣ ਫਿਰ ਨਾ ਕੁਛ ਓਨਲਾਈਨ ਵੀ ਸੂਟ ਮੰਗਾਏ ਦੇ ਨੇ ਜਿੱਦਾਂ ਇੰਸਟਾਗ੍ਰਾਮ ਦੇ ਪੇਜ ਹੁੰਦੇ ਨੇ ਨਾ। ਅਸੀਂ ਉਹ ਮੰਗਾ ਲੈਂਦੇ ਹਾਂ ਪੂਰੇ ਬਲਕ ਵਿੱਚ ਫੇਰ ਅਸੀਂ ਇਥੇ ਸੈਲਫ ਕਰਦੇ ਹਾਂ। ਕਿਉਂਕਿ ਉਹ, ਬੁਟੀਕ ਪੀਸ ਹੁੰਦੇ ਨੇ। ਹਨਾ, ਉਹ ਸਾਨੂੰ ਐਵੇਂ ਮਾਰਕੀਟ ਵਿੱਚ, ਤੇ ਮਿਲਦੇ ਨੀ ਹੈ।
ਮਿਲਦੇ ਨੀ ਹੈ, ਬਿਲਕੁਲ। ਸਹੀ ਗੱਲ ਹਾਂ। ਇਹ ਤੁਸੀਂ ਬਹੁਤ, ਵਧੀਆ ਕੰਮ ਕੀਤਾ। ਇਹ ਇੰਸਟਾਗ੍ਰਾਮ ਵਾਲੇ ਵੀ ਮੰਗਵਾ ਲਏ ਸੂਟ। ਕਿਉਂਕਿ, ਦੇਖੋ ਅੱਜ ਕੱਲ ਨਾ, ਜ਼ਿਆਦਾ ਅਹ ਕੁੜੀਆਂ ਇੰਸਟਾਗ੍ਰਾਮ ਦੇਖਦੀਆਂ ਹਨ। ਤੇ ਨਵੇਂ -ਨਵੇਂ ਡਿਜ਼ਾਇਨ ਹੁੰਦੇ ਨੇ ਫੇਰ ਉਹਨਾਂ ਨੂੰ ਨਵਾਂ ਹੀ ਚਾਹੀਦਾ ਹੁੰਦਾ।
ਬਿਲਕੁਲ ਔਰ ਦੇਖੋ ਇੰਸਟਾਗ੍ਰਾਮ ਤੋਂ ਕਈ ਪੇਜ ਐਸੇ ਹੁੰਦੇ ਨੇ ਜਿਹੜੇ ਫਰੋਡ ਨਿਕਲਦੇ ਨੇ। ਕਿਉਂਕਿ ਉਹਨਾਂ ਨੇ ਦੇਖੋ ਕੈਸ਼ ਓਨ ਡਿਲੀਵਰੀ ਤੇ ਕੀਤਾ ਨੀ ਹੁੰਦਾ ਕਿ ਅਸੀਂ ਕੈਸ਼ ਓਨ ਤੇ ਮੰਗਾਈਏ। ਦਾ ਹਨਾ ਉਹਨਾਂ ਨੇ ਕੀਤਾ ਹੁੰਦਾ ਔਨਲਾਈਨ ਪੇਮੈਂਟ ਦਾ
ਔਨਲਾਈਨ ਪੇਮੈਂਟ
ਜਦੋਂ ਅਸੀਂ ਪੇਮੈਂਟ ਕਰ ਦਦੇ ਹਾਂ ਉਸ ਤੋਂ ਬਾਅਦ ਸਾਡੇ ਨਾਲ ਫਰੋਡ ਹੋ ਜਾਂਦਾ।
ਫਰੋਡ ਹੋ ਜਾਂਦਾ ਅੱਛਾ ਦਿਖਾਂਦੇ ਕੁਛ ਹੋਰ
ਆਹ ਕੁੱਛ ਹੋਰ ਜਾਂਦਾ। ਬਿਲਕੁਲ ਸਹੀ ਗੱਲ ਨੇ ਔਰ ਕਈ ਤੇ ਕਹਿੰਦੇ ਨੇ ਬ ਸਾਡੇ ਇੱਥੋਂ ਡਿਲੀਵਰ ਹੋ ਗਿਆ ਹੈ। ਸਾਡੇ ਕੋਲ ਪਹੁੰਚ ਗਿਆ ਬਲਕਿ ਹਲੇ ਪਹੁੰਚਿਆ ਵੀ ਨਹੀਂ ਹੁੰਦਾ ਸਾਡੇ ਕੋਲੋਂ ਉਹੀ ਨਾ ਫੇਰ ਐਵੇਂ ਵਿਸ਼ਵਾਸ ਨਹੀਂ ਕੀਤਾ ਜਾਂਦਾ। ਫੇਰ ਸੀ ਜਾਦਾਂ ਹਾਂਜੀ।
ਸੋਚ ਕੇ ਹੀ ਲੈਣਾ ਚਾਹੀਦਾ ਹੈ ਨਾ ਅਗਰ ਜੇ ਆਪਾਂ ਸ਼ੋਪਿੰਗ ਕਰਦੇ ਵੀ ਪਏ ਹਾਂ ਓਨਲਾਈਨ ਤੇ ਚੰਗੀ ਤਰਾਂ ਵੇਖ ਚਾਖ ਕੇ ਸਾਨੂੰ ਸ਼ੋਪਿੰਗ ਕਰਨੀ ਚਾਹੀਦੀ ਹੈ।
ਬਿਲਕੁਲ ਸਹੀ ਗੱਲ ਏ।
ਹੂੰ ਨਹੀਂ ਤੇ ਆਪਾਂ ਜਿਸ ਤਰ੍ਹਾਂ ਲੈ ਕੇ ਆਉਣੇ ਹਾਂ ਦੁਕਾਨਾਂ ਤੋਂ ਉਹ ਜ਼ਿਆਦਾ ਬੈਸਟ ਹੈਗਾ ਹਨਾ।
ਬਿਲਕੁਲ ਸਹੀ ਗੱਲ ਹੈ ਦੇਖੋ। ਵੈਸੇ ਔਨਲਾਈਨ ਦਾ ਵੀ ਫਾਇਦੇ ਨੇ ਇਹ ਨੀ ਕਿ ਔਨਲਾਈਨ ਦੇ ਫਾਇਦੇ ਨੀ ਹੈ। ਬਟ ਡਿਪੈਂਡ ਕਰਦਾ ਨਾ ਕਿ ਅਸੀਂ ਕੀ ਚੀਜ਼ ਮੰਗਾ ਰਹੇ ਹਾਂ ਕਿੰਨੇ ਦੀ ਦੇ ਕਿੰਨੀ ਰੇਟਿੰਗ ਏ ਹਨਾ ਇਹ ਸਭ ਚੀਜ਼ਾਂ ਬੜੀ ਮੈਟਰ ਕਰਦੀ ਹੈ।
ਮੈਟਰ ਕਰਦੇ ਪਰ ਇਹ ਵੀ ਤਾਂ ਹੁੰਦਾ ਨਾ ਕਈ ਵਾਰੀ ਇਹ ਵੀ ਹੁੰਦਾ ਨਾ ਜਿਸ ਤਰ੍ਹਾਂ ਆਪਾਂ ਜੋ ਦੇਖਿਆ ਆਵੇ ਉਹ ਚੀਜ਼ ਤਾਂ ਆਂਦੀ ਹੀ ਨੀ ਹੈ। ਉੱਥੇ ਫਿਰ ਜਾ ਕੇ ਮਨ ਖ਼ਰਾਬ ਹੋ ਜਾਂਦਾ ਆਪਣਾ ਵੀ ਦੇਖੋ ਅਸੀ ਅ ਬੜਾ ਪਸੰਦ ਕੀਤਾ ਸੀ ਵਧੀਆ ਲੱਗਦਾ ਪਿਆ ਸੀ ਵਿਊਜ ਵੀ ਅੱਛੇ ਸੀ ਉਹਦੇ ਰੇਟ ਵੀ ਸਹੀ ਸੀ ਬ ਕਿ ਸਭ ਚੀਜ਼ਾਂ ਸਹੀ ਸੀ ਪਰ ਜਦੋਂ ਹੱਥ 'ਚ ਆਂਦੀ ਨਾ ਚੀਜ਼ ਫੇਰ ਉਹ ਲੱਗਦੀ ਨੀ ਬਈ ਉਹ ਚੀਜ਼ ਆ
ਬਿਲਕੁਲ ਸਹੀ ਗੱਲ ਏ ਦੇਖੋ ਕਈ ਵਾਰ ਅਸੀਂ ਸੇਮ ਚੀਜ਼ ਦੁਬਾਰਾ ਔਡਰ ਕਰਦੇ ਨਾ ਉਹ ਕਈ ਵਾਰ ਇ
ਹਾਂਜੀ- ਹਾਂਜੀ ਇਹ ਵੀ ਗੱਲ ਸਹੀ। ਜਿਹੜੀ ਆਪਾਂ ਫਸਟ ਟਾਈਮ ਚੀਜ਼ ਲੈਂਦੇ ਆ ਨਾ। ਹਾਂ ਜਿਹੜੀ ਆਪਾਂ ਫਸਟ ਟਾਈਮ ਚੀਜ਼ ਲੈ ਲੈਂਦੇ ਹਾਂ ਨਾ ਉਹਨਾਂ ਕੋਲੋਂ ਉਹ ਫੇਰ ਵੀ ਸਹੀ ਭੇਜ ਦਿੰਦੇ ਆ।
ਬਿਲ
ਹਾਂ। ਪਰ ਹੁਣ ਕੀ ਕਰੀਏ ਅੱਜ ਕੱਲ ਦੇ ਟਾਈਮ ਵਿੱਚ ਦੇਖੋਂ ਹਰ ਚੀਜ਼ ਪਤਾ ਹੋ ਗਿਆ ਹੁਣ ਬੱਚੇ ਹੈਗੇ ਨੇ ਫੋਨ ਚੁੱਕਦੇ ਨੇ ਜੋ ਉਹਨਾਂ ਨੂੰ ਪਸੰਦ ਆਉਦਾ ਐ ਫੇਰ ਉਹ ਕਹਿੰਦੇ ਆ ਬਈ ਮੰਮਾ ਐ ਉਹ ਚੀਜ਼ ਅੱਛੀ ਲੱਗ ਰਹੀ ਐ ਅਸੀਂ ਲੈਣੀ ਐ। ਹਨਾ ਹੋਰ ਬੱਚਿਆਂ ਨੂੰ ਕੀ ਮਨਾ ਕਰੇ ਬੰਦਾ ਹਨਾ।
ਸਹੀ ਗੱਲ ਐ ਦੇ
ਬੱਚਿਆਂ ਦੇ ਜਿਦ ਪਿੱਛੇ ਤਾਂ ਫੇਰ ਮੰਨਨਾ ਹੀ ਪੈਂਦਾ ਸਾਨੂੰ ਫੇਰ ਮੈਂ ਇਹਨੂੰ ਕਹਿੰਦੀ ਹ ਚਲੋ ਲੈ ਲੋ ਬੇਟਾ ਤੁਹਾਨੂੰ ਜੋ ਸਮਝ ਆਉਂਦਾ ਲੈ ਲੋ। ਫਿਰ ਇੱਕ ਦੋ ਵਾਰੀ ਜਦੋਂ ਦੇਖਦੇ ਬੱਚੇ ਬਈ ਚੀਜ਼ ਸਹੀ ਨਹੀਂ ਨਿਕਲੀ। ਫਿਰ ਉਹ ਆਪੇ ਹੀ ਚੁੱਪ ਕਰ ਜਾਂਦੇ ਨੇ ਹਾਂ। ਚਲੋਂ ਹਾਂ ਹਾਂਜੀ ਇਹ ਸਕੂਟ ਅੱਛਾ ਗਿਆ ਹਾਂਜੀ ਜ਼ਰੂਰ ਜ਼ਰੂਰ ਮੈਂ ਹਾਂਜੀ ਜ਼ਰੂਰ ਜੀ ਜ਼ਰੂਰ।
ਦੇਖੋ ਵੈਸੇ ਸਾਨੂੰ ਟੇਲਰ ਹਾਂਜੀ ਠੀਕ ਐ ਜੀ।
ਸਤਿ ਸ਼੍ਰੀ
ਸਤਿ ਸ਼੍ਰੀ ਅਕਾਲ।